ਹੈਲੋ। ਹਾਂਜੀ ਸ ਵਧੀਆ ਵੀਰ ਜੀ ਹੋਰ ਠੀਕ ਹੋ?
ਹਾਂਜੀ, ਹਾਂਜੀ ਵੀਰੇ ਵਧੀਆ ਤੁਸੀਂ ਦੱਸੋ?
ਵਧੀਆ ਜੀ ਹੋਰ ਕੀ ਕਰ ਰਹੇ ਸੀ।
ਬਸ ਵੀਰੇ ਬੈਠਾ ਸੀ ਮੈਂ ਤਾਂ ਤੁਸੀਂ ਦੱਸੋ?
ਬਸ ਕਾਫੀ ਟਾਈਮ ਹੋ ਗਿਆ ਸੀ, ਤੁਹਾਡੇ ਨਾਲ ਗੱਲ ਨੀ ਹੋਈ ਤੇ ਮੈਂ ਕਿਹਾ ਚੱਲ ਅੱਜ ਤੁਹਾਨੂੰ ਫੋਨ ਕਰ ਲਾਂ।
ਹਮ ਚਲੋ ਵਧੀਆ ਤੁਸੀਂ ਯਾਦ ਕਰ ਲਿਆ।
ਬਸ ਮੇਰੀ ਹੁਣ ਛੁੱਟੀਆਂ ਪਈਆਂ ਦੀਆਂ ਸੀ ਸਕੂਲ ਦੀਆਂ, ਪਲੱਸ ਟੂ ਤੋਂ ਬਾਅਦ ਨਾ ਤੇ ਮੈਨੂੰ ਕੁਛ ਸਮਝ ਨਹੀਂ ਆ ਰਿਹਾ ਸੀ, ਮੈਂ ਕਿਹਾ ਦੇਖੋ ਹੁਣ ਮੈਂ ਪਲੱਸ ਟੂ ਵਿੱਚ ਤਾਂ ਚਲੋ ਕੋਮਰਸ ਲੈ ਲਈ ਸੀਗੀ। ਤੇ ਹੁਣ ਅੱਗੇ ਮੈਨੂੰ ਥੋੜ੍ਹਾ ਸਕੋਪ ਨਹੀਂ ਸਮਝ ਆ ਰਿਹਾ ਵੀ, ਜਿਵੇਂ ਮੈਂ ਹੁਣ ਕਿਹੜੀ ਲਾਈਨ ਚ ਜਾਵਾਂ ਤੇ ਦੇਖੋ ਮੈਂ ਦੇਖਿਆ ਅਗਰ ਪ੍ਰੋਫੈਸ਼ਨਲ ਡਿਗਰੀ ਕਰੀਏ ਤਾਂ ਬੀਬੀ ਏ ਹੈਗੀ ਹੈ ਨਾ।
ਹਮ ਨਹੀਂ ਬੀਬੀਏ ਬੀਕੋਮ ਵਾਲਿਆਂ ਦੀ ਤਾਂ ਨਹੀਂ ਹੈਗੀ ਬਾਈ ਤੁਸੀਂ, ਤੁਸੀਂ ਟਵੇਲਥ ਕੀਤੀ ਨਾ ਤੁਸੀਂ ਆਪਣਾ ਬੀਕੋਮ ਓਨਰਸ ਰੱਖੋ। ਜੇ ਤੁਸੀਂ ਮਤਲਬ ਕਿ ਵਧੀਆ ਪੜ੍ਹਾਈ ਕਰ ਲੈਂਦੇ ਪੜ੍ਹਾਈ ਚ ਵਧੀਆ ਹੋ ਜੇ ਤੁਸੀਂ ਪੜ੍ਹਾਈ ਚ ਮੀਡੀਅਮੋ ਤਾਂ ਬੀ ਕੋੋਮ ਰੱਖੋ ਫੇਰ
ਵੀਰ ਜੀ ਵੈਸੇ ਮੈਂ ਪੁੱਛ ਕੇ ਆਇਆ ਸੀ ਜਿਹੜੀ ਬੀਕੌਮ ਨਾ, ਇੱਕ ਤਾਂ ਬੀਕੌਮ ਜਰਨਲ ਹੁੰਦੀ ਹੈ ਇੱਕ ਬੀਕੌਮ ਔਨਰਸ ਹੋ ਗਿਆ, ਟੈਕਸੇਸ਼ਨ ਹੋ ਗਈ ਨਾ, ਤੇ ਮੈਂ ਕੰਪੇਅਰ ਕੀਤਾ ਸੀ ਵੈਸੇ ਤੇ ਫੀਸ, ਅਗਰ ਮੈਂ ਕੰਪੇਅਰ ਕਰਾਂ ਤਾਂ ਬੀਕੌਮ ਜਰਨਲ ਦੀ ਤਾਂ ਥੋੜੀ ਠੀਕ ਠੀਕ ਹੈ ਮਤਲਬ ਹਰ ਇੱਕ ਬੰਦਾ ਅਫੋਰ ਹੈ ਕਰ ਸਕਦਾ ਐ, ਪਰ ਅਗਰ ਜਿਵੇਂ ਹੁਣ ਮੰਨ ਲਓ ਹਾਂਜੀ ਜ਼ਿਆਦਾ ਆ ਡਬਲ ਹੀ ਆ ਦੇਖ ਲੋ ਤੁਸੀਂ, ਪਰ ਦੇਖਿਆ ਜਾਏ ਤੇ ਫਿਰ ਉਹਦੇ ਅੰਦਰ ਸਬਜੈਕਟ ਵੀ ਟੈਕਸਟ ਤੋਂ ਰਿਲੇਟਿਡ ਹੋ ਜਾਂਦੇ ਨੇ ਬੰਦਾ ਅਕਾਉਂਟੈਂਟ ਦੇ ਲਾਈਨ 'ਚ ਸਿੱਧਾ ਜਾਂਦਾ ਹੈ ਨਾ
ਉ ਵੀ ਤਾਂ, ਹ ਹਰ ਚੀਜ਼ ਦਾ ਬਈ ਵੱਖਰਾ ਵੱਖਰਾ ਫਿਰ ਬੈਨੀਫਿਟ ਆ ਇੰਡੀਆ ਵਿੱਚ ਤਾਂ ਬਾਈ ਬਾਕੀ ਐਜੂਕੇਸ਼ਨ ਸਿਸਟਮ ਨਾ ਬਹੁਤ ਮਤਲਬ ਕਿ ਜ਼ਿਆਦਾ ਪੈਸੇ ਲੱਗਦੇ ਮਤਲਬ ਪੜ੍ਹਾਈ ਕਰਨ ਦੇ ਵੀ ਬਹੁਤ ਜ਼ਿਆਦਾ
ਹਾਂ ਸਹੀ ਗੱਲ ਹੈ ਵੀਰ ਜੀ ਪਰ ਦੇਖਿਆ ਜਾਵੇ ਅਗਰ ਕੰਪਨੀਜ਼ ਲਾਈਨ ਚ ਜਾਣਾ ਹੋਵੇ ਤਾਂ ਫਿਰ ਆਪ ਆਪਣੇ ਨੂੰ ਉਹ ਬੀ ਬੀ ਏ ਵਗੈਰਾ ਕਰਨੀ ਪੈਂਦੀ ਹੈ ਨਾ, ਬੀ ਬੀ ਏ ਕਰ ਲਈ, ਅੱਗੋਂ ਐਮ ਬੀ ਏ ਕਰ ਲਈ ਫਿਰ ਉਸ ਹਿਸਾਬ ਨਾਲ ਅ ਅੱਗੇ ਅੱਗੇ ਸਕੋਪ ਵਧਦਾ ਰਹਿੰਦਾ ਹੈ
ਹਾਂਜੀ ਹਾਂਜੀ ਹਾਂਜੀ
ਹੈ ਨਾ, ਪਰ ਮੈਂ ਸੋਚ ਰਿਹਾ ਸੀ ਆਪਾਂ ਜਿਵੇਂ ਤੁਸੀਂ ਕੀ ਲਿੱਤਾ ਸੀਗਾ ਵੀਰ ਆਪਣਾ ਕੋਲਜ ਟਾਈਮ 'ਚ ਕੋਮਰਸ ਤੋਂ ਬਾਅਦ
ਬਾਈ ਮੈਂ ਵੀ ਬੀਕੌਮ ਰੱਖੀ ਹੋਈ ਆ ਹੁਣ
ਅੱਛਾ ਅੱਛਾ ਚਲੋ ਵਧੀਆ ਫਿਰ ਤੇ, ਤੇ ਆਪਣਾ ਫਿਰ ਮੈਂ ਅੱਛਾ ਜਰਨਲ ਹੀ ਕਰ ਰਹੇ ਹੋਣੇ ਤੁਸੀਂ ਅਤੇ ਬਾਕੀ ਵੀਰ ਜੀ ਜਿਵੇਂ ਅੱਜ ਕੱਲ੍ਹ ਮੈਂ ਦੇਖਿਆ ਆ ਔਨਲਾਈਨ ਜਿਵੇਂ ਡਿਜੀਟਲ ਮਾਰਕੀਟਿੰਗ ਹੋ ਗਈ ਹੈ ਨਾ ਫਾਈਨੈਂਸ ਸਰਵਿਸਿਜ਼ ਹੋ ਗਈ ਫਾਈਨੈਂਸ਼ੀਅਲ ਤੇ ਆਪਣਾ ਇਹਦਾ ਕੋਈ ਫਾਇਦਾ ਫੂਦਾ ਹੈਗਾ
ਹਾਂ ਹਾਂ ਬਾਈ ਵਾਹ ਵਾਹ ਫਾਇਦਾ ਵਾ, ਅੱਜ ਕੱਲ ਤਾਂ ਏ ਹੀ ਚੱਲਿਆ ਪਿਆ ਆਪਣਾ ਤੁਸੀਂ ਡਿਜੀਟਲ ਮਾਰਕੀਟਿੰਗ ਬਾਰੇ ਆਪਣਾ ਯਾਰ ਇੱਕ ਪਾਸੇ ਤਾਂ ਤੁਸੀਂ ਹੁਣ ਜਿਵੇਂ ਬੀਕਮ ਕਰੋਗੇ, ਪਲੱਸ ਟੂ ਤੋਂ ਬਾਅਦ ਬੀਕਮ ਕਰੋਗੇ ਜਾਂ ਜੋ ਵੀ ਇਹਦੇ ਨਾਲ ਤੁਸੀ ਕੋਰਸ
ਹਾਂਜੀ
ਆਈ ਟੀ ਦਾ ਕੰਪਿਊਟਰ ਦਾ ਕੰਪਿਊਟਰ ਦਾ ਨੀ, ਮਤਲਬ ਆਈ ਟੀ ਇੰਟੈਲੀਜੈਂਸ ਦਾ
ਹਾਂ ਹਾਂ ਵੀਰ ਜੀ ਵੈਸੇ ਸਾਡੇ ਇੱਥੇ ਨਾ ਆਈ ਟੀ ਆਈ ਵੀ ਹੈਗੇ ਆ ਮਤਲਬ ਉੱਧਰ ਹਰ ਇੱਕ ਕੋਰਸ ਹੁੰਦਾ
ਉਹ ਚੀਜ਼ ਬਾਈ ਬਹੁਤ ਫਾਇਦਾ ਕਰੂਗੀ ਤੁਹਾਨੂੰ, ਕਿਉਂਕਿ ਇੱਕ ਪਾਸੇ ਤੁਹਾਡੀ ਡਿਗਰੀ ਡਿਗਰੀ ਤਿਆਰ ਹੋਈ ਜਾਊਗੀ ਦੂਜੇ ਪਾਸੇ ਤੁਸੀਂ ਕੋਰਸ ਕਰੋਗੇ ਤੁਹਾਡੇ ਹੱਥ ਚ ਸਕਿੱਲ ਆ ਜੁਗੀ
ਹਾਂ ਹਾਂਜੀ ਜਿੱਦਾਂ ਮੈਂ ਐ ਨਾ, ਮੇਰਾ ਬ੍ਰਦਰ ਹੈਗਾ ਨਾ ਉਹਨੇ ਜਿੱਦਾਂ ਬ ਬੀ ਕੋਮ ਕੀਤੀ ਸੀਗੀ, ਤੇ ਬੀ ਕੋੌਮ ਦੇ ਨਾਲ ਨਾਲ ਉਹਨੇ ਵਧੀਆ ਡਿਪਲੋਮਾ ਕਰ ਲਿਆ ਸੀਗਾ ਕੰਪਿਊਟਰ ਐ ਐਪਲੀਕੇਸ਼ਨ 'ਚ ਤੇ ਫਿਰ ਉਹਦਾ ਬਹੁਤ ਫਾਇਦਾ ਸੀਗਾ ਬਹੁਤ ਫਾਇਦਾ ਹੋ ਗਿਆ ਸੀ ਸੀ ਨਾ ਉਹਨੂੰ ਹੁਣ ਜਿੱਦਾਂ ਉਹਦੀ ਜਿਵੇਂ ਜੋਬ ਲੱਗੀ ਨਾ ਸਿੱਧਾ ਅਤੇ ਉਹਨੂੰ ਬੀਕੌਮ ਤੋਂ ਬਾਅਦ ਉਹਦੀ ਸਿੱਧਾ ਕੰਪਨੀ ਚ ਲਗ ਗਈ ਐ, ਮਤਲਬ ਪਲੇਸਮੈਂਟ ਹੋਈ ਸੀ ਤੇ ਫਿਰ ਉਹਦੇ ਲਈ ਮਤਲਬ ਉਹਨੇ ਜਿਹੜਾ ਕੋਰਸ ਕੀਤਾ ਸੀ ਕੰਪਿਊਟਰ ਐਪਲੀਕੇਸ਼ਨ ਦਾ ਉਹਦੇ ਵਿੱਚ ਮਤਲਬ ਟੈਲੀ ਵੀ ਸੀ, ਹਰ ਚੀਜ਼ ਸੀ ਐਕਸਲ ਹੋ ਗਿਆ ਪਾਵਰ ਪੁਆਇੰਟ ਹੋ ਗਿਆ ਹੈ ਨਾ ਅਤੇ ਟੈਲੀ ਦਾ ਬਹੁਤ ਯੂਜ ਹੋ ਗਿਆ ਲੇਕਿਨ ਅੱਜ ਕੱਲ੍ਹ ਦੇਖਿਆ ਜਾਏ ਤੇ ਅੱਜ ਕੱਲ੍ਹ ਟੈਲੀ ਪ੍ਰਾਈਮ ਆ ਗਿਆ, ਪਹਿਲੇ ਟਾਈਮ ਕੀ ਹੁੰ ਸੀ ਟੈਲੀ ਈ ਆਰ ਪੀ ਨਾਈਨ ਚੱਲਦਾ ਸੀ ਹੈ ਨਾ, ਤੇ ਅ ਹੁਣ ਮੈਂ ਮੇਰੇ ਟਾਈਮ 'ਤੇ ਦੇਖ ਰਿਹਾ ਨਾ, ਤੇ ਟੈਲੀ ਪ੍ਰਾਈਮ ਹੋ ਗਿਆ ਹੈ ਮਤਲਬ ਥੋੜ੍ਹਾ ਜਿਹਾ ਮਤਲਬ ਜਿਵੇਂ ਤੁਹਾਨੂੰ ਪਤਾ ਨਿਊ ਜਨਰੇਸ਼ਨ ਆਉਂਦੀ ਹੈ ਇੱਦਾਂ ਇੱਦਾਂ ਟੈਕਨੋਲਜੀ ਵੀ ਅੱਗੇ ਅੱਗੇ ਜਾਂਦੀ ਰਹਿੰਦੀ ਏ। ਮੈਂ ਹੁਣ ਫ੍ਰੀ ਸੀ ਨਾ ਤਿੰਨ ਮਹੀਨੇ ਫ੍ਰੀ ਸੀ ਮੈਂ ਅਤੇ ਇੱਕ ਦੋ ਮਹੀਨੇ ਮੈਂ ਮਤਲਬ ਥੋੜ੍ਹਾ ਬਹੁਤ ਬਹੁਤ ਸਰਚ ਕੀਤਾ ਸੀ ਮਤਲਬ ਅੱਗੇ ਕੀ ਕੀ ਸਕੋਪ ਹੈ ਕਿਹੜੀ ਲਾਈਨ 'ਚ ਕੀ ਸਕੋਪ ਫਿਰ ਮੈਂ ਤਾਂ, ਮੈਂ ਕਿਹਾ ਚੱਲੋ ਇੱਕ ਵਾਰ ਤੁਹਾਡੇ ਨਾਲ ਵੀ ਡਿਸਕਸ ਕਰ ਲਾਂ। ਬਾਕੀ ਮੈਂ ਤਾਂ ਇਹੀ ਸੋਚਿਆ ਕਿ ਜਿੱਦਾਂ ਬੀ ਕੋਮ ਕਰ ਲਾਂ, ਤੇ ਨਾਲ-ਨਾਲ ਕੰਪਿਊਟਰ ਐਪਲੀਕੇਸ਼ਨ ਦਾ ਡਿਪਲੋਮਾ, ਹੁਣ ਜਿੱਦਾਂ ਮੇਰੇ ਬ੍ਰਦਰ ਨੇ ਕੀਤਾ ਅੇ। ਤੇ ਉਹਦੀ ਅੱਛੀ ਖਾਸੀ ਮਤਲਬ ਜੋਬ ਲੱਗ ਗਈ ਕੰਪਨੀ 'ਚ ਪਲੇਸਮੈਂਟ ਹੋ ਗਈ ਸੀ।
ਹਾਂਜੀ, ਚਲੋ ਵਧੀਆ-ਵਧੀਆ ਬਾਈ ਹਾਂਜੀ-ਹਾਂਜੀ।
ਹਨਾ, ਟੈਲੀਪ੍ਰਾਈਮ ਵਿੱਚ ਦੇਖ ਲਾਂਗੇ ਕਿਉਂਕਿ, ਉਹਨੇ ਈ-ਆਰ-ਪੀ ਨਾਈਨ ਕੀਤਾ ਦਾ ਅੇ, ਟੈਲੀ ਦਾ ਤੇ ਜਿਵੇਂ ਹੁਣ ਜਿਵੇਂ ਅਕਾਊਂਟੈਂਟ ਹੁੰਦੇ ਨੇ ਜਿਹੜੇ ਸੀ ਏ ਵਗੈਰਾ ਹੋ ਗਏ ਆਪਣਾ ਰਿਟਰਨ ਭਰਦੇ ਨੇ ਤੇ ਉਹ ਪਹਿਲੇ ਟਾਈਮ ਦਾ ਅਲੱਗ ਸਿਸਟਮ ਹੁੰਦਾ ਸੀ ਨਾ, ਅੱਜ-ਕੱਲ੍ਹ ਸਭ ਚੇਂਜ ਕਰਤਾ ਇਹਨਾਂ ਨੇ।
ਹਾਂਜੀ-ਹਾਂਜੀ ਬਾਈ, ਬਿਲਕੁਲ।
ਹਾਂਜੀ, ਹਾਂਜੀ ਹੋਰ ਤੁਸੀਂ ਸੁਣਾਓ ਵੀਰ ਜੀ ਜਿੰਮ-ਜੁਮ ਜਾਂਦੇ ਓ?
ਹਾਂ ਬਾਈ ਜਿੰਮ ਕਰੀ ਜਾਂਦੇ ਆ।
ਅੱਛਾ-ਅੱਛਾ ਹੋਰ, ਮੈਂ ਵੀ ਹੁਣ ਸੋਚ ਰਿਹਾ ਸੀ ਬਈ ਮੈਂ ਨਾ ਉਸ ਦਿਨ ਮੈਂ ਤੁਹਾਨੂੰ ਦੇਖਿਆ ਸੀਗਾ ਜਿੰਮ 'ਤੇ ਹੀ ਤੇ ਫਿਰ ਮੈਂ ਵੀ ਆਇਆ ਸੀਗਾ, ਤੇ ਹੁਣ ਮੈਂ ਸੋਚ ਰਿਹਾ ਸੀ ਮੈਂ ਵੀ ਦੇਖਾਂ ਜੁਆਇਨ ਕਰ ਲਾਂ।
ਹਾਂ-ਹਾਂ ਬਾਈ ਹੋਰ ਕੇ ਆਪਣਾ ਵਧੀਆ ਟਾਈਮ ਵਧੀਆ ਨਾਲੇ ਪਾਸ ਹੁੰਦਾ, ਨਾਲੇ ਆਪਣੇ ਸਰੀਰ ਤੇ ਮਿਹਨਤ ਕਰਨ ਦਾ ਟਾਈਮ ਮਿਲਦਾ।
ਹਾਂਜੀ ਬਿਲਕੁਲ ਦੇਖੋ, ਓਦਾਂ ਤੇ ਆਪਾਂ ਮਤਲਬ ਕੰਮ-ਕੁਮ ਕਰ ਲਓ ਹੈਨਾ ਯਾ ਫਿਰ ਪੜ੍ਹਾਈ ਕਰ ਲਉ। ਥੋੜ੍ਹਾ ਬੰਦੇ ਨੂੰ ਆਪਣੇ ਆਪ ਨੂੰ ਵੀ ਥੋੜ੍ਹਾ ਟਾਈਮ ਦੇਣਾ ਚਾਹੀਦਾ। ਆਪਣੀ ਬੋਡੀ ਨੂੰ ਮੇਨਟੇਨ ਰੱਖਣਾ ਚਾਹੀਦਾ, ਅੱਜ-ਕੱਲ੍ਹ ਦੇਖੋ ਫਿਟਨੈਸ ਹੀ ਐ।
ਬਿਲਕੁਲ-ਬਿਲਕੁਲ ਬਾਈ।
ਹਾਂਜੀ-ਹਾਂਜੀ, ਹੋਰ ਸੁਣਾਓ?
ਹੋਰ ਬਸ ਬਾਈ, ਕੀ ਨਾਮ ਆ ਮੈਂ ਤਾਂ ਬਾਈ ਜਿੰਮ ਸ਼ਾਮ ਦੇ ਟਾਈਮ ਜਾਂਦਾ ਹੁੰਦਾ।
ਅੱਛਾ, ਤੇ ਮਤਲਬ ਤੁਸੀਂ ਸਵੇਰੇ ਨਹੀਂ ਜਾਂਦੇ?
ਨਹੀਂ ਬਾਈ ਮੈਂ ਸਵੇਰੇ ਨਹੀਂ ਜਾਂਦਾ।
ਨਹੀ ਮੈ ਸਵੇਰੇ ਨਹੀ ਜਾਂਦਾ। ਮੈਂ ਵੀ ਸ਼ਾਮੀ ਵੇਖਾਂਗਾ, ਤੇ ਆਪਣਾ ਸਾਡੇ ਇੱਥੇ ਹੈਗੀਆਂ ਅੇ ਕਾਫੀ ਜਿੰਮ। ਮਤਲਬ ਮੈਂ ਦੇਖਾਗਾ ਨਾ ਮੇਰੇ ਘਰ ਦੇ ਨੇੜੇ-ਤੇੜੇ ਜਿੱਧਰ ਤੁਸੀਂ ਜਾਂਦੇ ਓ, ਮੈਨੂੰ ਥੋੜ੍ਹੀ ਦੂਰ ਲਗਦੀ ਐ ਮਤਲਬ ਨਾ।
ਅੱਛਾ-ਅੱਛਾ, ਬ ਬਾਈ ਪਰ ਉਹ ਜਿਵੇਂ ਚ, ਪੈਸਾ ਵਗੈਰਾ ਬਹੁਤ ਵਧੀਆ-ਵਧੀਆ ਪਏ ਹੋਏ ਨੇ ਜਿਵੇਂ ਹਰ ਇੱਕ ਜਿਵੇਂ ਮਸਲ ਦੀ ਐਕਸਰਸਾਈਜ਼ ਵਸਤੇ ਨਾ ਚਾਰ- ਚਾਰ, ਪੰਜ-ਪੰਜ ਮਸ਼ੀਨਾਂ ਹੈਗੀਆਂ ਵੱਖਰੀਆਂ-ਵੱਖਰੀਆਂ। ਖੁੱਲਾ-ਡੁੱਲਾ ਜੇਮ ਆ ਆਪਣਾ ਜਿਵੇਂ ਬੈਕ ਦੀ ਐਕਸਰਸਾਈਜ਼ ਕਰਨੀ ਤੇ ਉਹਦੀ ਪੰਜ-ਛੇ ਮਸ਼ੀਨਾਂ ਵੱਖਰੀਆ- ਵੱਖਰੀਆਂ ਉਹਤੋ ਡੰਬਲ ਜਿਹੜੇ ਵੈ ਉਹ ਵੱਖਰੇ ਤੇ ਜਿਵੇਂ ਬੈਕ ਦੀ ਬਾਈਸੈਪ ਬਹੁਤ ਕੁਛਮਟਸ ਬਹੁਤ ਵਧੀਆ ਮਤਲਬ ਹੈਗੇ ਨੇ ਉਹਨਾਂ ਦੇ।
ਹਾਂ ਵੀਰ ਜੀ, ਮੈਂ ਨਾ ਦੇਖਿਆ ਮਤਲਬ ਆਪਾਂ ਉਸ ਦਿਨ ਆਏ ਸੀਗੇ ਨਾ ਅਤੇ ਮਤਲਬ ਮੇਰੇ ਸਾਡੀ ਗਲੀ 'ਚ ਹੈਗੇ ਆ, ਇੱਕ ਭੈਣ ਜੀ ਤੇ ਉਹਨਾਂ ਨੇ ਆਪਣਾ ਸਬਸਕ੍ਰਿਪਸ਼ਨ ਲਿੱਤਾ ਦਾ ਉੱਥੇ ਦਾ। ਤੇ ਸਾਲ ਦਾ ਈ ਆ ਉਹਨਾਂ ਦਾ, ਤੇ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਵੀ ਤੂੰ ਵੀ ਇੱਥੇ ਚੱਲ ਐ। ਤੇ ਬਈ ਆਪਨਾ ਆਪੇ ਮੇਰੇ ਸਬਸਕ੍ਰਿਪਸ਼ਨ ਵਿਚ ਈ ਹੋ ਜਾਏਗਾ ਸਬ ਕੁਛ ਬਈ ਤੈਨੂੰ ਅਲੱਗ ਤੋਂ ਫੀਸ ਨੀ ਦੇਨੀ ਪਏਗੀ ਮੈਂ ਕਿਆ ਚਲੋ ਓ ਤੇ ਕੋਈ ਗੱਲ ਨੀ, ਫੀਸ ਦੀ ਤਾਂ ਚਲੋ ਕੋਈ ਗੱਲ ਨੀ ਹਨਾ। ਪਰ ਐਂ ਹੁੰਦਾ ਕੀ ਚਲੋ ਟਾਈਮ ਵੀ ਕੱਢਨਾ ਪੈਂਦਾ ਫਿਰ ਮੈਂ ਸੋਚੇਆ ਕੇ ਦੇਖੋ ਸਾਰਾ ਦਿਨ ਕੋਲਜ ਨਿਕਲ ਜਾਏਗਾ ਚਾਰ ਵਜੇ ਤੱਕ ਹਨਾ ਤਿੰਨ-ਚਾਰ ਵਜੇ ਤੱਕ ਲੈਕਚਰ ਹੁੰਦੇ ਆ। ਤੇ ਉਸ ਤੋਂ ਬਾਦ ਫੇਰ ਮੈਂ ਕਿਆ ਚੱਲ ਆਪਾਂ ਛੇ-ਸੱਤ ਵਜੇ ਛੇ ਤੋਂ ਸੱਤ ਆਪਾਂ ਜਿੰਮ ਹੋਏਆ ਕਰਾਂਗੇ।
ਹਾਂਜੀ-ਹਾਂਜੀ ਪਰ ਬਾਈ ਯਾਰ ਇੱਕ ਨੀ ਜਿੰਮ ਲੱਗਦੀ ਪੂਰੀ ਦੀ ਪੂਰੀ।
ਨਿਫਟੀ
ਮਤਲਬ ਅਗਰ ਆਪਾਂ ਵਦੀਆ ਤਰਾਂ ਕਰੀਏ ਨਾ ਤੇ, ਮਤਲਬ ਇੱਕ ਸਵਾ ਕ ਘੰਟਾ ਜਾਂ ਡੇਢ ਕ ਘੰਟਾ ਤਾਂ ਲੱਗਦਾ ਈ ਐ।
ਘੰਟਾ ਤਾਂ ਲੱਗਦਾ ਈ ਐ ਹਾਂ ਦੇਖੋ ਵੀਰ ਜੀ ਪਤਾ ਕੀ ਗੱਲ ਏ, ਆਪਨੇ ਉੱਪਰ ਡਿਪੈਂਡ ਕਰਦੈ ਹਨਾ, ਆਪਾਂ ਜਿੰਨਾ ਵਦੀਆ ਕਰਾਂਗੇ, ਆਪਨਾ ਈ ਓ ਐ ਫੈਦਾ। ਆਪਾਂ ਜਿੰਨਾ ਓ -ਓ ਕਰਾਂਗੇ ਖਿੱਚ ਕੇ ਰੱਖਾਂਗੇ ਕੰਮ ਸਾਡਾ ਫੈਦੈ। ਹੁਨ ਕਈ ਲੋਕ ਹੁੰਦੇ ਨੇ ਆਪਨਾ ਟਾਈਮ ਪਾਸ ਕਰਨ ਜਾਂਦੇ ਨੇ, ਫੀਸ ਵੀ ਦੇ ਰਏ ਨੇ ਮੀਨੇ ਦੀ ਵਿੱਚ। ਕਦੀ ਕੁੱਛ ਖਾ ਰਏ ਨੇ ਜਿੱਦਾਂ ਦੇਖੇਆ ਜਾਏ ਜਿੰਮ ਕਰਨ ਦਾ ਤਾਂਈ ਫੈਦੈ। ਜੇ ਬੰਦਾ ਪ੍ਰੋਪਰ ਡਾਇਟ ਲਏ, ਜਦ ਆਪਾਂ ਡਾਇਟ ਈ ਨਈਂ ਲਵਾਂਗੇ ਵਦੀਆ ਤੇ ਫੇਰ ਜਿੰਮ ਕਰਨ ਦਾ ਫਾਇਦਾ ਈ ਨੀ ਐ, ਭਾਜੀ ਜਿੰਮ ਦਾ ਕੰਮ ਪੱਚੀ ਪ੍ਰਸੈਂਟ ਐ ਤੇ ਡਾਇਟ ਦਾ ਕੰਮ ਸੈਵੰਟੀ ਫ਼ਾਇਵ ਪ੍ਰਸੈਂਟ ਐ, ਬਿਲਕੁਲ ਵੀਰ ਜੀ ਪਤਾ ਕੀ ਗੱਲ ਏ ਓ ਓ ਕੀ ਫੈਦਾ ਆਪਾਂ ਜਿੰਮ ਲਾਈ ਜਾਈਏ, ਨਾਲੇ ਆਪਾਂ ਫਾਸਟ ਫੂਡ ਖਾਈ ਜਾਈਏ। ਨਾਲੇ ਬਾਰ ਦਾ ਖਾਈ ਜਾਈਏ ਨਾ, ਓ ਚੀਜ਼ ਨੀ ਹੁੰਦੀ ਡਾਈਟ ਪ੍ਰੋਪਰ ਡਾਈਟ ਲੈਨੀ ਪਏਗੀ ਤਾਂ ਜਾ ਕੇ ਜਿੰਮ ਕਰਨ ਦਾ ਵੀ ਫੈਦੈ।
ਹੂੰ-ਹੂੰ, ਬਿਲਕੁਲ ਭਾਜੀ।
ਵੀਰ ਜੀ, ਤੁਸੀਂ ਫੇਰ ਆਪਨਾ ਡਾਇਟ ਵਿੱਚ ਕੀ-ਕੀ ਲੈਂਨੇ ਓਂ।
ਡਾਇਟ ਵਿੱਚ ਕਿਵੇਂ ਬਾਈ
ਡਾਇਟ ਵਿੱਚ ਕਿਵੇਂ ਬਾਈ, ਜਿੱਦਾਂ ਤੁਆਡਾ ਡਾਈਟ ਚ ਕੀ ਏ ਮਤਲਬ ਸਵੇਰੇ ਤੁਸੀਂ ਸਵੇਰੇ, ਦੁਪੈਰੇ, ਸ਼ਾਮੀ ਕੀ-ਕੀ ਖਾਂਨੇ ਓਂ, ਸਵੇਰੇ
ਮੈਂ ਵੀਰੇ ਜਿਵੇਂ ਨੋਨ ਵੈੱਜ ਆ ਨਾ
ਨੋਨ ਵੈਜ ਆ ਨਾ ਤੇ ਮੈਂ ਐਗਸ ਵਗੈਰਾ, ਬਨਾਨਾ ਸ਼ੇਕ ਹੋ ਗਿਆ, ਬਾਕੀ ਪ੍ਰੋਟੀਨ ਚੋਲ, ਸੈਲਡ ਵਗੈਰਾ, ਹਾਂ-ਹਾਂ ਆ ਕੁਛ ਖਾਨਾਂ ਮੈਂ ਸਪਲੀਮੈਂਟ ਨੀ ਯੂਜ਼ ਕਰਦਾ। ਅੱਛਾ-ਅੱਛਾ, ਹਾਂ ਵੈਸੇ ਵੇਖੇਆ ਜਾਏ ਤੇ ਵੀਰ ਜੀ ਸਪਲੀਮੈਂਟ ਤੇ ਵੈਸੇ ਘੱਟ ਈ ਲੈਨੇ ਚਾਈਦੇ ਨੇ ਓਦਾਂ ਆਪਾਂ ਵਦੀਆ ਡਾਇਟ ਖਾ ਲੀਏ, ਜੇੜੀ ਹੈਲਦੀ ਵੀ ਹੋਏ। ਤੇ ਆਪਨਾ ਡਾਇਟ ਨਾਲ ਡਾਇਟ ਹੋਜੇ ਵੰਨ ਸਨ
ਬਿਲਕੁਲ, ਬਾਈ ਬਿਲਕੁਲ।
ਹਾਂਜੀ ਹੋਰ ਸਨਾਓ ਵੀਰ ਜੀ, ਮੈਂ ਸੁਨੇਆ ਤੁਸੀਂ ਬੁਲਟ ਲਿੱਤੀ ਐ।
ਹਾਂ, ਬਾਈ ਬਸ ਸੋਰੇ ਡੱਬਲੀ ਕਢਾਈ ਸੀ।
ਅੱਛਾ-ਅੱਛਾ, ਕਿੰਨੇ ਦੀ ਪੈਗੀ ਵੀਰ ਜੀ। ਹਾਂ ਬਸ ਵੀਰ ਜੀ ਮੇਰੇ ਕੋਲ ਟਾਈਮ ਨੀ ਹੁੰਦਾ ਮੈਂ ਤਾਨੂੰ ਦੱਸੇਐ।
ਮੈਨੂੰ ਤਾਂ ਐਂ ਪਈ ਐ ਦੋ, ਦੋ ਲੱਖ-ਪੰਜ ਕੁ ਜ਼ਾਰ ਦੀ ਕੁੱਛ ਦੀ ਪੈ ਗਈ ਐ।
ਅੱਛਾ-ਅੱਛਾ, ਚਲੋ ਵਦੀਐ ਤੇ ਫੇਰ ਵੀਰ ਜੀ ਆਪਨਾ ਕੀ ਕੈਂਦੇ ਨੇ ਤੁਸੀਂ ਫੇਰ ਮਤਲਬ ਇੰਸਟੋਲਮੈਂਟ ਤੇ ਲਿੱਤੀ ਏ ਜਾਂ ਓਦਾਂ ਕੈਸ਼।
ਨਈਂ ਵੀਰੇ ਕੈਸ਼ ਲਿੱਤੀ ਮੈਂ ਤਾਂ, ਇੰਸਟੋਲਮੈਂਟ ਤੇ ਫੇਰ ਕਿਸ਼ਤਾਂ ਦਾ ਰੌਲਾ। ਤੇ ਫੇਰ ਓਦੇ ਤੇ ਮਹਿੰਗੀ ਪੈ ਜਾਂਦੀ ਐ। ਓਦੇ ਤੇ ਦੋ-ਪੈਂਠ ਦੀ ਕੁੱਛ ਦੀ ਮਿਲੀ ਸੀ। ਤੇ ਸਾਨੂੰ ਫੇਰ ਜਦੋਂ ਕੰਪਲੀਟ ਹੁੰਦੀ ਨਾ ਕਿਸ਼ਤਾਂ ਸਾਰੀਆਂ
ਹਾਂ। ਹਾਂਜੀ-ਹਾਂਜੀ। ਹਾਂ, ਅਸੀਂ ਵੀ ਵੀਰ ਜੀ ਮੈਂ ਹੁਣੇ
ਫੈਦਾ ਵੀ ਹੁੰਦਾ ਐ। ਬਈ ਬ ਪੈਸੇ ਹੌਲੀ-ਹੌਲੀ ਕਟੀਂਦੇ ਰਹਿੰਦੇ ਆ, ਮਤਲਬ ਇੰਨਾ
ਦੇਖੋ ਵੀਰ ਜੀ, ਮਤਲਬ ਨਾ ਇੰਸਟਾਲਮੈਂਟ ਦਾ ਫੈਦਾ ਹੋਣ ਉਹਨਾਂ ਵਾਸਤੇ ਵੇ। ਜਿਹੜੇ ਮਤਲਬ ਜਿਹਨ੍ਹਾਂ ਦੀ ਆਈ-ਚਲਾਈ ਚੱਲ ਰਹੀ ਹੈ ਨਾ ਬਈ, ਬੰਦੇ ਨੇ ਹੋਰ ਸਮਾਨ ਲੈਣਾ ਹੁੰਦਾ ਐ। ਬੰਦਾ ਕਹਿੰਦਾ, ਚੱਲ ਬਾਈ ਆਪਣਾ ਈ ਐਮ, ਹੁਣ ਅੱਜ ਮੇਰਾ ਕਜ਼ਨ ਹੈਗਾ ਐ, ਉਹਨੇ ਆਈਪੈਡ ਲਿੱਤਾ ਐ, ਐਪਲ ਦਾ। ਅਤੇ ਆਪਣਾ ਉਹਦਾ ਸੀਗਾ, ਸੰਤਾਲੀ ਕ ਹਜ਼ਾਰ ਦਾ ਤੁਹਾਡੇ ਉੱਧਰ ਹੀ ਰਹਿੰਦਾ ਏ, ਤੇ ਤੁਹਾਡੇ ਸਾਈਡ ਹੀ ਰਹਿੰਦੇ ਆ, ਤੇ ਉਹਨੇ ਲਿੱਤਾ ਤੇ ਆਪਣਾ ਉਹਨਾਂ ਨੇ ਇੰਸਟੋਲਮੈਂਟ 'ਤੇ ਲਿੱਤਾ। ਹੁਣ ਦੇਖੋ, ਮੈਂ ਏ-ਸੀ ਲਗਵਾਇਆ ਸੀ, ਮੈਂ ਕੈਸ਼ ਲੈ ਲਿਆ। ਮੈਂ ਉਹੀ ਨਾ, ਹਰ ਇੱਕ ਬੰਦੇ ਦਾ ਆਪਣਾ ਬਜਟ ਹੁੰਦਾ ਐ। ਜਿੜੇ ਸੈਲਰੀ ਬੇਸਡ ਬਦੇ ਹੁੰਦੇ ਨੇ ਨਾ ਉਹ ਤਾਂ ਦੇਖੋ, ਹਰ ਚੀਜ਼ ਈ-ਐਮ-ਆਈ'ਤੇ ਲੈਣਾ ਜ਼ਰੂਰੀ ਸਮਝਦੇ ਕਿਉਂਕਿ ਉਹਨਾਂ ਦੀ ਮਹੀਨੇ ਬਾਅਦ ਸੈਲਰੀ ਆਂਦੀ ਏ। ਤੇ ਉਹਨਾਂ ਨੂੰ ਇਹ ਹੁੰਦਾ, ਕਿ ਬਈ ਆਪਣਾ ਦੇਖਣਾ ਪੈਂਦਾ ਕਿ ਹਰ ਮਹੀਨੇ ਸਾਰੇ ਖਰਚੇ ਕੱਢਣੇ ਕਿੰਨੀ ਕੁ ਸੇਵਿੰਗ ਕਰਨੀ ਹੈ ਨਾ ਉਹ ਬੰਦਾ ਤਾਂ ਕਦੇ ਵੀ ਕੱਠੇ ਨਹੀ ਲੈ ਸਕਦਾ ਜਾ ਕੈਸ਼ ਹਨਾ ਪਰ ਜੇੜੇ ਪ੍ਰੋਪਰ ਜਿਨ੍ਹਾਂ ਦੇ ਆ ਆਪਣੇ ਬਿਜ਼ਨਸ ਨੇ ਵਧੀਆ ਲੋਕ ਨੇ ਓ ਫਿਰ ਦੇਖਦੇ ਨੇ ਕੈਸ਼ ਲਾਈਏ ਹੈਨਾ। ਹੁਣ ਜਿੱਦਾਂ ਮੇਰਾ ਆਪਣਾ ਬੁਟੀਕ ਦਾ ਕੰਮ ਸੀ। ਇਸ ਕਰਕੇ ਮੈਂ ਫਿਰ ਏ ਸੀ ਆਪਣਾ ਕੈਸ਼ ਲਵਾ ਲਿਆ ਮੈਂ ਕਿਹਾ ਕਿੱਥੇ ਕਿਸ਼ਤਾਂ ਦਾ ਬਈ ਮੈਨੂੰ ਨਾ ਬੜਾ ਮੈਨੂੰ ਟੈਂਨਸ਼ਨ ਰੈਂਦੀ ਦਿਮਾਗ ਤੇ। ਫੇਰ ਇਸ ਕਰਕੇ ਮੈਂ ਤੇ ਆਪਣਾ ਥੋੜਾ ਰੁਕ ਕੇ ਲੈ ਲੈਣਾ। ਹਾਂ।
ਵਧੀਆ ਕੰਮ- ਕਾਰ ਅਗਰ ਚੱਲਦਾ ਹੋਵੇ ਇੱਕ ਅੱਧੀ ਪੇਮੈਂਟ ਰੁਕ ਜੇ ਸਾਡੇ ਅਕਾਊਂਟ ਚੇ ਪੈਸੇ ਨੀ ਆਏ ਬੰਦੇ ਦਾ ਦਿਮਾਗ ਘੁੰਮ ਜਾਂਦਾ ਯਾਰ ਹੁਣ ਮੈਂ ਕਿੱਥੋਂ ਕਰਾਂ ਕਿੱਥੋਂ ਕਰਾਂ ਕਿਵੇ ਕਰਾਂ ਬ ਡੇਟ ਹੋਣ ਲੱਗੀ ਐ
ਹਾਂ, ਪਤਾ ਕੀ ਕਈ ਵਾਰ ਐਸਾ ਹੁੰਦਾ ਕਈ ਵਾਰ ਨੈੱਟ ਬੈਂਕਿੰਗ ਨਹੀ ਚੱਲਦੀ ਹੈਨਾ। ਕਈ ਵਾਰ ਐਂਡ ਟਾਈਮ ਤੇ ਪੇਮੈਂਟ ਨੀ ਕ੍ਰੈਡਿਟ ਹੁੰਦੀ ਹੈਨਾ ਤੇ ਉਸ ਚੱਕਰ ਛੇ ਬੜੀ ਦਿੱਕਤ ਹੋ ਜਾਂਦੀ ਏ। ਫੇਰ ਓ ਮਤਲਬ ਬੈਂਕ ਤੋਂ ਬੈਂਕ ਈ ਪੇਮੈਂਟ ਘਟੀ ਜਾਂਦੀ ਯ ਤੇ ਹਨਾਂ ਕੀ ਆਪਾਂ ਜਮ੍ਹਾਂ ਕਰਾਣ ਜਾਣਾ ਕਿਸ਼ਤ ਬੈਂਕ ਟੂ ਬੈਂਕ ਈ ਘਟੀ ਜਾਂਦੀ ਐ ਕੀ ਜੇੜੀ ਆਪਣਾ ਇੰਸਟਾਲਮੈਂਟ ਹੁੰਦੀਂ ਏ। ਫੇਰ ਕਈ ਵਾਰ ਸਰਵਰ ਪ੍ਰੋਬਲਮ ਔਂਦੀ ਏ ਕਿੰਨੀਆਂ ਪ੍ਰੋਬਲਮਸ ਨੇ ਉਸ ਕਰਕੇ ਨਾ ਮੈਂ ਤਾਂ ਏਈ ਪ੍ਰੈਫਰ ਕਰਨਾ ਜਾਦਾਤਰ ਕੀ ਬੰਦਾ ਕੈਸ਼ ਲੈ ਲੇ ਚੀਜ਼ ਵਧੀਆ। ਹਨਾ।
ਹਾਂਜੀ-ਹਾਂਜੀ ਬਾਈ।
ਚਲੋ ਵੀਰ ਜੀ ਠੀਕ ਏ ਫੇਰ ਤੇ।
ਓਕੇ ਵੀਰ ਜੀ ਓਕੇ ਵੀਰ ਜ ਸਸ ਸ਼੍ਰੀ ਕਾਲ।